ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ?
ਹਾਂਜੀ ਭੈਣ ਜੀ ਤੁਸੀਂ ਕਿਵੇਂ ਹੋਓ?
ਵਧੀਆ ਵਧੀਆ ਹੋਰ
ਹੋਰ ਬਸ ਹਾਂਜੀ ਘਰ ਪਰਿਵਾਰ ਸਾਰਾ ਵਧੀਆ ਤੁਸੀਂ ਸੁਣਾਓ ਤੁਹਾਡਾ ਘਰ ਪਰਿਵਾਰ ਕਿਵੇਂ?
ਸਾਰੇ ਵਧੀਆ ਨੇ ਹੋਰ ਬੜੇ ਦਿਨਾਂ ਬਾਅਦ ਗੱਲ ਕੀਤੀ ਹੈ ਤੁਸੀਂ ਅੱਜ?
ਹਾਂਜੀ ਹਾਂਜੀ ਟੈਮ ਹੀ ਨਹੀਮਿਲਦਾ ਅਸੀਂ ਤੁਹਾਨੂੰ ਕੀ ਦੱਸੀਏ
ਅਛਾ ਅੱਛਾ ਅੱਛਾ ਮੈਂ ਉਹੀ ਯਾਦ ਕਰਦੇ ਸੀ ਮੈਂ ਕਿਹਾ ਤੁਸੀਂ ਫਨ ਲਾਉਂਦੇ
ਹਾਂਜੀ-ਹਾਂਜੀ ਤੇ ਅੱਜ ਮੈਂ ਫ੍ਰਰੀ ਸੀ ਥੋੜ੍ਹਾ ਜਿਹਾ ਤਾ ਫਿਰ ਮੈਂ ਤੁਹਾਨੂੰ ਪੁੱਛ ਲਿਆ ਕਾਲ ਲਾ ਲਿਓ ਮਤਲਬ ਜਦੋਂ ਫ੍ਰਰੀ ਹੋਏ,
ਅੱਛਾ-ਅੱਛਾ,
ਹਾਂਜੀ ਹੋਰ ਸੁਣਾਓ ਰੋਟੀ ਚਾਹ ਪਾਣੀ ਹੋ ਗਈ?
ਹਾਂਜੀ,
ਰੋਟੀ ਚਾਹ ਪਾਣੀ ਹੋ ਗਿਆ।
ਹਾਂਜੀ-ਹਾਂਜੀ ਥੋਡਾ ਹੋ ਗਿਆ।
ਹਾਂਜੀ-ਹਾਂਜੀ ਹੋ ਗਿਆ ਸਾਡੇ ਤਾਂ ਕੀ ਬਣਾਇਆ ਸੀ ਅਜ ਤੁਸੀਂ ਰੋਟੀ ਚ?
ਅਸੀਂ ਬਤਾਉ ਬਣਾਏ ਸੀਗੇ ਤੁਸੀਂ ਕੀ ਬਣਾਇਆ।
ਅੱਜ ਅਸੀਂ ਲੋਬੀਆ ਖਾਧਾ ਜੀ,
ਅੱਛਾ-ਅੱਛਾ,
ਹਾਂਜੀ,
ਹਾਂ ਫੇਰ ਤਾਂ ਸਾਡੇ ਦੋਨੋਂ ਵੀ ਸਬਜ਼ੀਆਂ ਵਧੀਆ ਨੀ ਸੀ ਮੈਨੂੰ ਤਾਂ ਵਧੀਆ ਨੀ ਲੱਗਦੀਆਂ ਦੋਨੋ ਵੀ ਸਬਜ਼ੀਆਂ,
ਮੈਨੂੰ ਮੈਨ ਤਾਂਲ ਲੋਬੀਆ ਬਹੁਤ ਜ਼ਿਆਦਾ ਪਸੰਦ ਆ,
ਨਾ-ਨਾ ਮੈਨੂੰ ਨੀ ਪਸੰਦ ਨਾ ਮੈਨੂੰ ਬਤਾਊ ਪਸੰਦ ਨੇ ਨਾ ਮੈਨੂੰ ਲੋਬੀਆਂ ਪਸੰਦ ਪਸੰਦ ਨੇ
ਬਤਾਉ ਤਾਂ ਮੈਨੂੰ ਵੀ ਨੀ ਪਸੰਦ ਉਹਨਾਂ ਦੀਆਂ ਡੰਡੀਆਂ ਹੀ ਮੂੰਹ ਚ ਆਉਂਦੀਆਂ ਰਹਿੰਦੀਆਂ ਨੇ,
ਹਾਂਜੀ ਹੋਰ,
ਹੋਰ ਚਾਹ ਪੀਲੀ?
ਹਾਂਜੀ, ਤੁਸੀਂ ਪੀਲੀ?
ਹਾਂਜੀ-ਹਾਂਜੀ, ਕੀ ਖਾਦਾ ਫੇਰ ਚਾਅ ਨਾਲ?
ਹਾਂਜੀ,
ਫਿਰ ਤੁਸੀਂ ਅੱਜ ਚਾਅ ਨਾਲ ਕੀ ਖਾਦਾ,
ਚਾਹ ਨਾਲ ਤਾਂ ਅਸੀਂ ਕੁਛ ਨੀ ਖਾਂਦੇ ਨਾਲੇ ਮੇਰਾ ਜੀ ਜਿਹਾ ਤਾਂ ਨਹੀਂ ਸੀਗਾ ਚਾਹ ਪੀਣ ਦਾ ਫੇਰ ਚਲੋ ਮੰਮੀ ਨੇ ਬਣਾਈ ਸੀ ਪੀਣੀ ਪਈ ਤੇ ਫੇਰ ਚਾਹ ਪੀਣੀ ਵਧੀਆ ਵੀ ਨੀ ਹੁੰਦੀ ਨਾ ਸਰੀਰ ਵਾਸਤੇ
ਹਾਂਜੀ-ਹਾਂਜੀ ਮੈਂ ਵੀ ਜ਼ਿਆਦਾ, ਚਾਹ ਨੀ ਪੀਂਦੀ ਦੁੱਧ ਪੀ ਲੈਂਦੀ ਹਾਂ ਜਾਂ ਕਈ ਟਾਈਮ ਦੁੱਧ ਨੂੰ ਚੇਤਣਾ ਹੋਇਆ ਫਿਰ ਮੈਂ ਕੌਫੀ ਬਣਾ ਲੈਂਦੀ। ਆ ਕੋਲਡ ਕੌਫੀ,
ਅੱਛਾ, ਵਧੀਆ ਗੱਲ ਆ ਵੈਸੇ, ਅ ਮੈਂ ਵੀ ਕਦੇ ਕਦੇ ਬਸ ਸੁਬਾਹ ਜਾਈਦਾ ਕੰਮ ਤੇ ਜਦੋਂ ਬਨਾਨਾ ਸ਼ੇਕ ਪੀ ਲੈਂਦੇ ਹਾਂ, ਤੇ ਚਾਹ ਸ਼ਾਮ ਨੂੰ ਕਿਉਂਕਿ ਸ਼ਾਮ ਨੂੰ ਮੌਸਮ ਵਧੀਆ ਹੁੰਦਾ ਨਾ,
ਹਾਂਜੀ ਸਾਡੇ ਵਰ ਤਾਂ ਹੁਣ ਤਿੰਨ ਚਾਰ ਦਿਨ ਪਹਿਲੇ ਮੀਂਹ ਪੈ ਕੇ ਹਟਿਆ ਹੁਣ, ਤਾਂ ਮੌਸਮ ਇੰਨਾ ਵਧੀਆ ਹੋ ਗਿਆ ਸਵੇਰੇ ਗਰਮ ਲੱਗਦੀ ਆ ਹੁਣ ਆਥਣੇ ਨੇ ਇਕਦਮ ਠੰਡਾ,
ਅੱਛਾ,
ਹਾਂਜੀ-ਹਾਂਜੀ,
ਹੋਰ-ਹੋਰ, ਜਵਾਕ ਕੀ ਕਰਦੇ ਨੇ?
ਜਵਾਕ ਸੁੱਤੇ ਪਏ ਨੇ,
ਸੱ
ਹਾਂਜੀ, ਦੁਪਹਿਰ ਦੇ ਸੁੱਤੇ ਪੈਣੇ ਹਾਲੇ ਤੱਕ ਉੱਠੇ ਨੀ ਉਹਨਾ ਨੂੰ ਠਾਣਾ ਪੈਣਾ ਮਤਲਬ ਛੇਤੀ ਉਠ ਦੇ ਵੀ ਨੀ ਡਿਠ ਬਣੇ ਪਏ ਰਹਿੰਦੇ ਨੇ
ਅੱਛਾ ਪੜ੍ਹਦੇ ਨੇ,
ਹਾਂਜੀ-ਹਾਂਜੀ ਪੜ੍ਹਦੇ ਨੇ ਛੋਟੇ-ਛੋਟੇ ਹੀ ਨੇ ਹਲੇ ਤਾਂ ਦੋ ਜਵਾਕ ਨੇ ਛੋਟੇ-ਛੋਟੇ ਨੇ,
ਅੱਛਾ, ਕਿਹੜੀ ਕਲਾਸ ਚ ਨੇ
ਇੱਕ ਫਸਟ ਚ ਆ ਇੱਕ ਪਲੇ ਗਰੁੱਪ ਚ ਆ।
ਅੱਛਾ
ਹਾਂਜੀ
ਤੁਸੀਂ ਪੜ੍ਹਾਉਦੇ ਹੋ ਜਾਂ ਟਿਊਸ਼ਨਾਂ ਲਾਈਆਂ ਨੇ।
ਨਹੀਂ ਨਹੀਂ ਹੁਣ ਤਾਂ ਮੈਂ ਵੀ ਪੜ੍ਹਾ ਲੈਂਦੀ ਹਾਂ ਅੱਗੇ ਜਾ ਕੇ ਟਿਊਸ਼ਨਾਂ ਲਾਵਾਂਗੇ ਫਿਰ
ਅੱਛਾ ਤੁਸੀਂ ਫਿਰ ਕਿੰਨੀ ਪੜ੍ਹੀ ਤੁਸੀਂ ਕੀ ਪੜ੍ਹਿਆ ਹੋਇਆ? ਅੱਛਾ ਬੀ ਏਡ ਕੀਤਾ।
ਹਾਂਜੀ ਹਾਂਜੀ ਬੀਏਡ ਕਰਕੇ ਮੇਰੀ ਤਾਂ ਇੱਛਾ ਸੀ ਮੈਂ ਹੋਰ ਪੜ੍ਹ ਲਾਂ ਜੀ ਬਟ ਕੀ ਕਰੀਏ ਰਿਸ਼ਤੇ ਆ ਗਏ ਸੀ ਫਿਰ ਘਰ ਦਿਆਂ ਨੇ ਵਿਆਹ ਕਰਤਾ।
ਕਿਉਂ ਰਿਸ਼ਤੇਦਾਰੀ ਚ ਵਿਆਹ ਕਰਤਾ।
ਨਹੀਂ ਨਹੀਂ
ਹਾਂ
ਨਹੀਂ ਸਾਡੇ ਚ ਏ ਰਿਸ਼ਤੇਦਾਰੀ ਚ ਵਿਆਹ ਨਹੀਂ ਹੁੰਦਾ ਜੀ ਮਤਲਬ ਜੇ ਸਰ ਨੇਮ ਵੀ ਸੇਮ ਹੋਵੇ ਨਾ ਤਾਂ ਵੀ ਵਿਆਹ ਨਹੀਂ ਹੁੰਦਾ। ਮਤਲਬ ਇਕ ਦਮ ਦੂਰ ਦੇ ਰਿਸ਼ਤੇ ਹੁੰਦੇ ਨੇ।
ਅੱਛਾ ਫਿਰ ਕਿੱਥਾ ਕਿੱਥੇ ਕੀਤਾ ਵਿਆਹ?
ਅਹ ਇਹ ਮੇਰੀ ਜੋ ਮਤਲਬ ਭੂਆ ਨੇ ਉਹਨਾਂ ਨੂੰ ਕੋਈ ਰਿਸ਼ਤਾ ਆਇਆ ਸੀ ਕਿਸੇ ਮਤਲਬ ਉਹਨਾਂ ਦੀ ਪੋਤੀ ਨੂੰ ਤੇ ਫਿਰ ਉਹ ਉਹਨਾਂ ਨੇ ਮਤਲਬ ਮੈਨੂੰ ਕਰਾਇਆ ਤਾ ਉਹਨਾਂ ਦੀ ਉਹ ਮਤਲਬ ਪੋਤੀ ਜੋ ਸੀ ਉਹ ਛੋਟੀ ਸੀ।
ਅੱਛਾ
ਉਮਰ ਚ ਫੇਰ ਘਰਦੇ ਵੀ ਕਹਿੰਦੇ ਕਰ ਲੈ ਕਰਲੈ ਪਹਿਲੇ ਵੀ ਦੋ ਤਿੰਨ ਰਿਸ਼ਤੇ ਆਏ ਸੀ ਮੁੰਡਾ ਨੇਵੀ ਚ ਸੀ। ਤੇ ਘਰਦੇ ਕਹਿੰਦੇ ਐ ਔਖਾ ਨਾ ਮੁੰਡਾ ਨੇਵੀ ਚ ਆ ਫੇਰ ਕਿੰਨੇ ਸਾਲਾਂ ਬਾਅਦ ਨੀ ਮੁੜਦਾ ਹੁਣ ਤਾਂ ਹੋਰ ਦੂਰ ਦੇ ਨਾਲ ਵਿਆਹ ਕਰਵਾਤਾ ਬਿਹਾਰ ਮੁੰਡਾ ਹੁਣ ਯੂਕੇ ਦਾ
ਅੱਛਾ ਚੱਲੋ ਵਧੀਆ ਫੇਰ ਘਰ ਵਾਲਾ ਯੁਕੇ ਰਹਿੰਦਾ?
ਹਾਂਜੀ ਹਾਂਜੀ ਉਹ ਯੂਕੇ ਰਹਿੰਦੇ ਨੇ।
ਫਿਰ ਤੁਸੀਂ ਕਦੋਂ ਜਾਣਾ?
ਅਹ ਬਸ ਹੁਣ ਥੋੜੇ ਕੁ ਦਿਨਾਂ ਤੱਕ ਮੇਰਾ ਵੀ ਬਣ ਜਾਣਾ ਫਿਰ ਅਸੀਂ ਚਲੇ ਜਾਣਾ,
ਅੱਛਾ ਫੇਰ ਤੁਹਾਨੂੰ ਯਾਦ ਯੂਦ ਨੀ ਆਉਂਦੀ।
ਅਹ ਕੀ ਕਰੀਏ ਹੁਣੇ ਆ ਕੇ ਗਏ ਨੇ ਵੈਸੇ ਮਤਲਬ ਉਹਨਾਂ ਦੀ ਭੈਣ ਦਾ ਵਿਆਹ ਸੀ ਮੇਰੀ ਨਨਾਨ ਦਾ, ਹਾਂਜੀ ਹਾਂਜੀ ਹੁਣੇ ਆ ਕੇ ਗਏ ਨੇ ਹਲੇ ਮਤਲਬ ਪੰਦਰਾਂ ਇੱਕ ਦਿਨ ਹੀ ਹੋਏ ਨੇ ਪੰਦਰਾਂ ਦਿਨ ਵੀ ਮਸਾਂ ਹੀ ਦੱਸ ਦਿਨ ਹੀ ਹੋਏ ਨੇ।
ਹਾਂ ਚੱਲ ਵਧੀਆ ਫਿਰ ਤਾਂ ਜਵਾਕ ਨੀ ਯਾਦ ਕਰਦੇ ਫੇਰ ਵੀ
ਵੀਡੀਓ ਕਾਲ ਹੋ ਜਾਂਦੀ ਹੈ ਹੁਣ ਕੀ ਕਰੀਏ
ਹਾਂ, ਅੱਜ ਹਾਂਜੀ, ਅੱਜ ਕੱਲ੍ਹ ਤਾਂ ਫੋਨਾਂ ਨੇ ਸੌਖਾ ਕੀਤਾ ਪਿਆ ਸਭ ਕੁਛ ਹਾਂ ਫੋਨਾਂ ਕਰਕੇ ਤਾਂ ਬਹੁਤ ਕੁਛ ਹੋ ਜਾਂਦਾ।
ਫੋਨਾਂ ਨੇ ਤਾਂ ਨਹੀਂ ਤਾਂ ਦੁਨੀਆਂ ਪੱਟੀ ਪਈ ਆ ਜੀ।
ਹਾਂ ਪਰ ਕੋਈ ਚੀਜ਼ਾਂ ਵਧੀਆ ਵੀ ਨੇ ਫੋਨਾਂ ਤੇ ਜੇ ਬੰਦਾ ਸਹੀ ਸਹੀ ਯੂਜ ਕਰੇ ਤਾਂ ਬਹੁਤ ਅੱਗੇ ਜਾਂਦਾ ਬੰਦਾ। ਇੰਟੈਲੀਜੈਂਟ ਬਣ ਜਾਂਦੇ ਨੇ ਜਵਾਕਾਂ ਨੂੰ ਵੀ ਜੇ ਫੋਨ ਵ ਵਧੀਆ ਯੂਜ ਕਰਵਾਉਣਾ ਸਿਖਾਏ ਤਾਂ ਫਿਰ ਜੁਆਕਾਂ ਨੂੰ ਨੌਲੇਜ ਬਹੁਤ ਮਿਲਦੀ ਆ।
ਹਾਂਜੀ ਹਾਂਜੀ ਸਹੀ ਕਿਹਾ
ਹਾਂਜੀ ਹੋਰ ਕਿਤੇ ਘੁੰਮਣ ਨਹੀਂ ਗਏ ਤੁਸੀਂ?
ਇਹ ਨਹੀਂ ਮਤਲਬ ਜਦੋਂ ਵਿਆਹ ਸੀ। ਅਸੀਂ ਵਿਆਹ ਤੋਂ ਪਹਿਲੇ ਇਹ ਆ ਗਏ ਸੀ ਫਿਰ ਅਸੀਂ ਬਾਲੀ ਘੁੰਮਣ ਗਏ ਸੀਗੇ। ਤੇ ਫੇਰ ਹਾਂਜੀ ਬਾਲੀ ਘੁੰਮਣ ਗਏ ਸੀ ਫਿਰ ਵਿਆਹ ਆ ਗਿਆ ਸੀ ਫੇਰ ਰਿਟਰਨ ਆਉਣਾ ਹੀ ਪਿਆ ਛੇਤੀ।
ਅੱਛਾ ਫੇਰ ਕੀ ਕੀ ਲੈ ਕੇ ਆਇਆ ਉਥੋਂ?
ਬੱਲੀ ਕੁਛ ਨੀ ਬਸ ਘੁੰਮ ਕੇ ਆਏਆ ਉੱਥੇ ਇੱਕ ਚੋਕਲੇਟਸ ਵਧੀਆ ਮਿਲੇ, ਤੇ ਹੋਰ ਇੱਕ ਮਤਲਬ ਸ਼ੋਰਟ ਡੇਸ ਬੱਚਿਆਂ ਵਾਸਤੇ ਉਹ ਵੀ ਵਧੀਆ ਨੇ ਬੜਿਆਂ ਵਾਸਤੇ ਬਟ ਹੁਣ, ਮੈਂ ਤਾਂ ਵਿਆਹੀ ਵਰੀ ਆ ਸ਼ੋਟ ਡਰੈਸ ਪਾਣ ਨੀ ਦਿੰਦੇ ਵੈਸੇ ਤਾਂ ਡਰੈਸ ਵਧੀਆ ਸੀਗੀਆ।
ਅੱਛਾ-ਅੱਛਾ ਫੇਰ ਤੁਸੀਂ ਸ਼ੋਪਿੰਗ ਕਿਵੇਂ ਕਰਦੇ? ਤੇ ਔਨਲਾਈਨ ਕਰਦੇ ਜਾਂ ਫਲਾਈਨ ਹੀ ਕਰਦੇ ਆ?
ਮੈਂ ਜ਼ਿਆਦਾ ਔਨਲਾਈਨ ਕਰਦੀ ਹਾਂ, ਵੀ ਮਤਲਬ ਮੈਸ਼ੋ ਵਗੈਰਾ ਤਾਂ ਨੀ ਕਰਦੀ ਮੈਂ ਜ਼ਿਆਦਾ ਕਿਉਂਕਿ ਮਹੇਸ਼ਾ ਦਾ ਪ੍ਰੋਡਕਟ ਵਧੀਆ ਨੀ ਨਿਕਲਦੇ ਕਈ ਕਈ, ਤਾਂ ਮੈਂ ਇਹ ਤੋਂ ਵਧੀਆ ਮਹਿੰਦਰਾ ਤੇ ਕਰ ਲੈਂਦੀ ਹਾਂ ਜੀ,
ਅੱਛਾ-ਅੱਛਾ ਵੈਸੇ ਹਾਂ ਫਲਪ ਕਾਰਟ ਅਤੇ ਆਹ ਵੀ ਵਧੀਆ ਐਮਾਜ਼ੋਨ ਵੀ ਵਧੀਆ ਆ।
ਹਾਂਜੀ ਐਮਾਜ਼ੋਨ ਤੇ ਪ੍ਰੋਡਕਟ ਬਹੁਤ ਜ਼ਿਆਦਾ ਮਹਿੰਗੇ ਨੇ ਨਹੀਂ ਤਾਂ ਫੇਰ ਇੱਕ ਹਿਸਾਬ ਨਾਲ ਕਰਕੇ ਆ ਆਪਾਂ ਮੈਂ ਉਹ ਤੇ ਕਰ ਲੈਂਦੀ ਹਾਂ
ਅੱਛਾ-ਅੱਛਾ ਹਾਂ ਫਲਿੱਪਕਾਰਟ 'ਤੇ ਵੀ ਵਧੀਆ ਮੈਂ ਫਲਿੱਪਕਾਰਟ 'ਤੇ ਵੀ ਕੀਤੀ ਆ।
ਅੱਛਾ ਜੀ,
ਕਿ ਸਾਡੇ ਵੀ ਇੱਥੇ ਵਧੀਆ ਹੀ ਮਿਲ ਜਾਂਦੇ ਆ ਕੱਪੜੇ ਜੇ ਔਨਲਾਈਨ ਨਾ ਲਈਏ ਤਾਂ, ਤੇ ਕਿੱਥੇ ਔਨਲਾਈਨ ਦੇ ਚੱਕਰਾਂ ਚ ਪੈਣਾ ਕਦੇ ਹੁੰਦਾ ਕਦੇ ਨਹੀਂ ਹੁੰਦਾ।
ਹਾਂਜੀ-ਹਾਂਜੀ ਤੁਹਾਡੀ ਗੱਲ ਸਹੀ ਆ ਬਟ ਅਸੀਂ ਜਿੱਥੇ ਰਹਿੰਦੇ ਹਾਂ ਨਾ ਜੀ ਉੱਥੇ ਗੱਲ ਇਹ ਆ। ਨਾ ਮਰੱਖੇ ਜਿਆਦਾ ਰਹਿੰਦੇ ਨੇ ਤੇ ਜੇ ਉਹਦੇ ਅਸੀਂ ਕੱਪੜੇ ਲੈਣ ਜਾਈਏ ਕੋਈ ਦੁਕਾਨ ਤੇ ਉਹ ਜ਼ਿਆਦਾ ਚਮਕ ਦਮਕ ਕੇ ਦਿਖਾਉਂਦੇ ਨੇ ਉਹ ਮਰਾਠਿਆਂ ਦੇ ਹੀ ਸਾਬ ਤੇ ਹੁੰਦੇ ਹੁਣ ਤੁਹਾਨੂੰ ਪਤਾ ਹੁਣ ਜਿੰਨੇ ਪੰਜਾਬੀ ਲੋਕ, ਸਾਰੇ ਲਾਈਟ ਵੇਟ ਕੱਪੜੇ ਪਾ ਕੇ ਖ਼ੁਸ਼ ਨੇ, ਹਾਂਜੀ ਤੇ ਉਰੇ ਮਰੱਠੇ ਜ਼ਿਆਦਾ ਰਹਿੰਦੇ ਨੇ ਤਾਂ ਇਸ ਇਸ ਕਰਕੇ ਮਰੱਠੇ ਮਤਲਬ ਜ਼ਿਆਦਾ ਉਹਨਾਂ ਦੇ ਲਾਇਕ ਹੀ ਨੇ ਚਮਕ ਧਮਕ ਆਲੇ
ਵੈਸੇ ਸਾਡੇ ਤਾਂ ਵੈਸਟਰਨ ਵਸਟਰਨ ਜੇ ਵੀ ਵਧੀਆ ਮਿਲ ਜਾਂਦਾ ਹੁਣ ਚਲੋ ਮੈਂ ਤਾਂ ਪਾਈ ਲ ਤੇ ਬਾਕੀ ਮਿਲ ਜਾਂਦੇ ਆ ਵਧੀਆ ਸੋਹਣੇ ਮਿਲਦੇ ਆ।
ਅੱਛਾ-ਅੱਛਾ, ਤੁਹਾਡੇ ਤੁਹਾਡੇ ਘਰ ਦੇ ਪਾ ਪਾ ਲੈਣ ਦਿੰਦੇ ਨੇ ਵੈਸਟਰਨ ਕੱੜ
ਹਾਂਜੀ-ਹਾਂਜੀ ਇਹ ਤਾਂ ਕੋਈ ਰੋਕ ਟੋਕ ਨਹੀਂ ਹੈ।
ਹਾਂਜੀ ਵੈਸੇ ਤਾਂ ਮੈਨੂੰ ਵੀ ਰੋਕ ਟੋਕ ਨੀ ਬਟ ਐਂ ਵਧੀਆ ਨਾ ਲੱਗਦਾ ਨਾ ਐਂ ਸਲਵਾਰ ਸੂਟ ਹੀ ਪਾ ਕੇ ਰੱਖੀ ਦਾ ਆਪਦਾ।
ਹ ਹਾਂਜੀ ਉਹ ਤਾਂ ਗੱਲ ਵੈਸੇ ਹੁਣ ਸਲਵਾਰ ਸੂਟ ਦਾ ਵੀ ਬੜਾ ਫੈਸ਼ਨ ਚੱਲਿਆ ਹੋਇਆ। ਤੇ ਕਿੰਨਾ ਟਰੈਂਡ ਆਦਾ,
ਪਰਸ਼ੀ ਸਲਵਾਰ ਬਹੁਤ ਜ਼ਿਆਦਾ ਹੀ ਚੱਲ ਰਹੀ ਹੈ ਹਨਾ ਇੰਸਟਾ ਤੇ ਵੀ ਮੈਂ ਬਹੁਤ ਰੀਲਾਂ ਦੇਖਦੀ ਹਾਂ ਉਹਦੀਆਂ ਵੀ,
ਹ ਬਹੁਤ ਸੋਹਣੀਆਂ ਸੋਹਣੀਆਂ ਸਲਵਾਰਾਂ ਆਉਂਦੀਆਂ ਨੇ ਸੂਟ ਆਉਂਦੇ ਨੇ ਮੈਂ ਤਾਂ ਬੜਾ ਚੀਅ ਕਰਦਾ ਮੈਂ ਸੋਚਦੀ ਸੀ ਵੀ ਕੋਈ ਟੇਲਰ ਦੇਖਾਂ ਵਧੀਆ ਜਾ, ਤੇ ਸਵਾਵਾਂ ਕੋਈ ਸੂਟ ਸੋਹਣਾ ਜਾ,
ਹਾਂਜੀ-ਹਾਂਜੀ ਕੋਈ ਨਾ ਸਵਾਦ ਨਹੀਂ ਮੈਂ ਵੀ ਅੱਜ ਕੱਲ ਦੇਖਦੀ ਹਾਂ ਇੱਕ ਜ਼ਿਆਦਾ ਫਰਸ਼ੀ ਸਲਵਾਰ ਚੱਲਦੀ ਐ ਬਾਕੀ ਤੋਂ ਬਹੁਤ ਜ਼ਿਆਦਾ ਹੀ ਟਰੈਂਡ ਨਿਕਲੀ ਜਾਂਦੇ ਆ ਅੱਜ ਕੱਲ੍ਹ ਤਾਂ,
ਹਾਂਜੀ-ਹਾਂਜੀ ਅੱਜ-ਕੱਲ ਤਾਂ ਬਹੁਤ
ਹਾਂਜੀ ਸਹੀ ਕਿਹਾ।
ਹੂੰ ਸੂਟਾਂ ਦਾ ਬਹੁਤ ਟਰੈਂਡ ਆ ਗਿਆ ਪਹਿਲੇ ਨੀ ਸੀਗਾ ਸੂਟਾਂ ਦਾ ਤੇ ਹੁਣ ਬਹੁਤ ਆ ਗਿਆ।
ਹਾਂਜੀ ਸਹੀ ਕਿਹਾ ਪਹਿਲੇ ਤਾਂ ਬਸ ਇੱਕ ਹੀ ਉਵੇਂ ਹੀ ਸਲਵਾਰ ਸੀ ਉਵੇਂ ਹੀ ਸੂਟ ਸੀ ਉਵੇਂ ਹੀ ਭਾਈ ਚਲੋ, ਅੱਜ ਕੱਲ ਤਾਂ ਇਹ ਵੀ ਪਟਿਆਲਾ ਆ ਗਈ ਕਈ ਟਾਈਪ ਆ ਗਏ ਦੇਖਿਆ ਜਾਵੇ ਤਾਂ,
ਬਹੁਤ ਸਲਵਾਰ ਚ ਹੀ ਬਹੁਤ ਆ ਗਏ। ਪਾਕਿਸਤਾਨੀ ਸੂਟ ਸਲਵਾਰਾਂ ਬਹੁਤ ਸੋਹਣੇ ਸੋਹਣੇ ਆਏ ਹੋਏ ਨੇ
ਹਾਂਜੀ-ਹਾਂਜੀ ਸਹੀ ਕਿਆ
ਹੂੰ
ਹੋਰ ਸੁਣਾਓ ਜੀ ਅੱਜ ਮੇਰਾ ਜਨਮ ਦਿਨ ਹੈ ਵੈਸੇ।
ਅੱਛਾ- ਫਿਰ ਤਾਂ ਤੁਹਾਨੂੰ ਵਧਾਈਆ ਜਨਮ ਦਿਨ ਦੀਆਂ
ਹਾਂਜੀ- ਹਾਂਜੀ ਧੰਨਵਾਦ ਜੀ ਤੁਹਾਡਾ।
ਹੋਰ ਫਿਰ ਅੱਜ ਕਿੱਥੇ ਜਾਣਾ ਘੁੰਮਣ?
ਅੱਜ ਕਿੱਥੇ ਨੀ ਬਸ ਬੈਠੇ ਬੈਠੇ ਹਲੇ ਤਾਂ ਦੇਖਦੇ ਹਾਂ ਬੱਚਿਆਂ ਨੂੰ ਲੈ ਕੇ ਜਾਵਾਂਗੇ ਹੋਟਲ।
ਅੱਛਾ-ਅੱਛਾ ਬਾਹਰਲਾ ਖਾ ਲੈਂਦੇ ਨੇ ਜਵਾਕ?
ਹਾਂਜੀ ਬਹੁਤ, ਪੁੱਛੋ ਨਾ।
ਅੱਛਾ
ਹਾਂਜੀ ਬਟ ਮੈਂ ਜ਼ਿਆਦਾ ਨਹੀਂ ਦਿੰਦੀ ਮੈਂ ਜ਼ਿਆਦਾ ਅਵੋਇਡ ਕਰਦੀ ਹਾਂ ਬਾਹਰ ਦਾ।
ਤੇ ਤੁਸੀਂ ਘਰੇ ਬਣਵਾ ਲਓ।
ਹਾਂਜੀ ਮੈਂ ਕਈ ਮਤਲਬ ਚੀਜ਼ਾਂ ਕਦੇ ਵੀ ਬਣਾ ਦਿੰਦੀ ਹਾਂ ਬਟ ਕਦੇ ਕਦੇ ਤੁਹਾਨੂੰ ਵੀ ਪਤਾ ਜਵਾਕ ਤੰਗ ਕਰਦੇ ਆ ਚਿੜਚਿੜ ਕਰਦੇ ਆ ਘਰੇ ਵੀ ਬਣਾਇਆ ਨਹੀ ਜਾਂਦਾ ਇਸ ਕਰਕੇ ਫਿਰ ਜਲਦੀ-ਜਲਦੀ। ਜੋਮੈਟੋ ਸਵਿਗੀ ਤੇ ਹੀ ਆਰਡਰ ਕਰਨਾ ਪੈਂਦਾ ਜੀ ਕੀ ਕਰੀਏ।
ਨਹੀਂ- ਨਹੀਂ ਘਰੇ ਵਧੀਆ ਘਰ ਦਾ ਖਾਣਾ ਬਣਾਓ ਹੀ ਸਭ ਕੁਛ ਯੂਟਿਊਬ ਤੋਂ ਦੇਖਲਓ ਜੇ ਨਹੀਂ ਬਣਾਣਾ ਆਉਂਦਾ ਬਣਾ ਕੇ ਘਰੇ ਨਾਲੇ ਖੁੱਲਾ ਖਾਧਾ ਜਾਂਦਾ ਤੇ ਨਾਲੇ ਹੈਲਥ ਦਾ
ਹਾਂਜੀ ਸਹੀ ਕੇਹਾ ਆ ਹੁਣ ਕੀ ਕਰੀਏ ਬੱਚਿਆਂ ਨੂੰ ਐ ਹੁੰਦਾ ਮੰਮਾ ਦਾ ਬਰਡੇ ਆ ਪਾਪਾ ਦਾ ਬਰਡੇ ਆ ਦਾਦੀ ਦਾ ਬਰੜੇ ਆ, ਦਾਦੂ ਦਾ ਬਰੜੇ ਆ, ਬਾਹਰ ਲੈ ਕੇ ਚੱਲੋ, ਬਸ ਇਹਨਾਂ ਨੂੰ ਤਾਂ ਬਰੜੇ ਆਉਣੇ ਚਾਹੀਦੇ। ਬਾਹਰ ਜਾਣ ਦਾ ਮੌਕਾ ਮਿਲਣਾ।
ਜੀ, ਹਾਂਜੀ, ਉਹ ਤਾਂ ਗੱਲ ਸਹੀ ਆ।
ਹਾਂਜੀ
ਹੋਰ
ਹੋਰ ਭੈਣ ਜੀ ਚਲੋ ਠੀਕ ਆ ਮੈਨੂੰ ਕੰਮ ਆ ਗਿਆ ਵਾ ਬੱਚੇ ਵੀ ਤੰਗ ਕਰਦੇ ਇੱਕ ਉੱਠ ਗਿਆ ਛੋਟੇ ਮੈਂ ਫਿਰ ਤੁਹਾਨੂੰ ਕਰਦੀ ਆ ਬਾਅਦ ਚੋਂ
ਚੰਗਾ- ਚੰਗਾ ਠੀਕ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ